ਹੈਲੋ। ਸਸ ਸ੍ਰੀ ਕਾਲ। ਹਾਂ, ਕੀ ਹਾਲ ਏ?
ਹਾਂਜੀ ਵਧੀਆ। ਤੁਸੀ ਸਣਾਓ?
ਵਧੀਆ-ਵਧੀਆ। ਹਾਂ ਮੈਂ ਪੁੱਛ ਹਾਂ ਖਾ ਲੀ ਰੋਟੀ ਖਾ ਲੀ ਤੇ ਮੈਂ ਪੁੱਛ ਰੀ ਸੀ ਪਿਗਮੈਂਟੇਸ਼ਨ ਦੇ ਬਾਰੇ।
ਹਾਂਜੀ-ਹਾਂਜੀ। ਪਿਗਮੈਂਟੇਸ਼ਨ, ਮਤਲਬ ਕਿਦਾਂ ਹੋ ਰੀ ਐ ਤਾਨੂੰ?
ਸਪੋਟਸ ਹਾਂ ਨਈ ਹ ਹੈ ਲੇਕਿਨ ਇਤਨੀ ਵੀ ਨੀ ਹੈਗੀ ਲੇਕਿਨ ਐ ਵੱਧ ਜਾਏਗੀ, ਮੈਂ ਸੁਣੇਐ। ਅਗਰ ਨਾ ਟੀਟਮੈਂਟ ਕਰੋ ਨਾ ਤੇ ਬੜ ਜਾਂਦੀ ਐ।
ਅ ਮੇਰੇ ਸਾਬ ਨਾਲ ਤੇ ਜੇ ਮਤਲਬ ਐਸ ਦੀ ਗੱਲ ਏ ਤੇ ਤੁਸੀ ਏੱਕ ਵਾਰ ਜਿਆ ਡੋਕਟਰ ਨੂੰ ਦਿਖਾ ਲੋ
ਮੈਂ ਦਿਖਾਇਐ ਡੋਕਟਰ ਨੂੰ ਉਨੇ ਬਲੱਡ ਟੈਸਟ ਦੱਸਿਐ ਕਿ ਬਲੱਡ ਟੈਸਟ ਕਰਾਓ।
ਹਾਂ ਕਈ ਵਾਰ ਐ ਵੇ ਕਿ ਮ ਬਲੱਡ 'ਚ ਇਨਫੈਕਸ਼ਨ ਹੁੰਦੈ ਯਾਂ ਕੁਛ ਹੁੰਦੈ ਏੱਥੇ ਹੋ ਸਕਦਾ ਏ। ਤੁਸੀ ਇੱਕ ਵਾਰ ਕਰਾ ਕੇ ਵੇਖੋ।
ਹੂੰ, ਮੈਂ ਸੋਚ ਰੀ ਆਂ ਬਲੱਡ ਟੈਸਟ ਕਰਾ ਕੇ ਵੇਖ ਲਵਾਂ।
ਪੈਲਾਂ ਤੁਸੀ ਘਰ ਦਾ ਥੋੜਾ ਮਤਲਬ ਨੁੱਖਸੇ ਅ ਅਜਮਾ ਕੇ ਵੇਖ ਲੋ।
ਮੈਂ ਦੇਖੇ ਤਾ ਬਥੇਰੇ ਓਨੇ ਡੋਕਟਰ ਨੇ ਮੇਨੰ ਕਰੀਮਾਂ ਵੀ ਬੜੀਐਂ ਸਾਰੀਐਂ ਦਿੱਤੀਐਂ। ਖਾਣ ਨੂੰ ਦਵਾਈ ਵੀ ਦਿਤੀ ਪਰ ਫ਼ਰਕ ਨੀ ਪਿਆ।
ਅੱਛਾ-ਅੱਛਾ।
ਹੂੰ, ਕੋਈ ਫਰਕ ਨੀ ਪਿਆ। ਓ ਕੈਂਦਾ ਬਲੱਡ ਟੈਸਟ ਈ ਕਰਾਓ ਤੁਸੀ।
ਹਾਂ ਬਲੱਡ ਟੈਸਟ ਕਰਾ ਕੇ ਜੇੜਾ ਤੁਸੀ ਮੈਨੂੰ ਰਿਪੋਟ ਭੇਜਨਾ
ਹੂੰ।
ਕਿ ਮੇਰੇ ਇੱਕ ਜਾਣਕਾਰੀ 'ਚ ਹੈਗੇ ਨੇ ਅੱਛੇ ਡੋਕਟਰ, ਓ ਸਪੈਸ਼ਲਿਸਟ ਨੇ ਸਕਿੰਨ ਦੇ।
ਅੱਛਾ-ਅੱਛਾ।
ਹਾਂਜੀ-ਹਾਂਜੀ ਤੇ ਓ ਜੇੜਾ ਐ ਨਾ ਮੈਂ ਓਨਾਂ ਨੂੰ ਪੁੱਛ ਕੇ ਤਾਨੂੰ ਦੱਸਾਂਗਾ।
ਅੱਛਾ।
ਹਾਂਜੀ-ਹਾਂਜੀ।
ਅਤੇ ਫਿਰ
ਕਿਉਂਕਿ ਕਈ ਵਾਰ- ਕਈ ਵਾਰ ਏ ਹੁੰਦਾ ਨਾ। ਕਿ ਮਤਲਬ, ਅਲੱਗ -ਅਲੱਗ ਕਿਸੇ ਡਾਕਟਰ ਦਾ ਦਵਾਈ ਸੂਟ ਨਈ ਕਰਦੀ ਜਾਂ ਕੁਛ ਵੈਸਾ ਹੁੰਦਾ ਐ, ਤੇ ਚੇਂਜ ਕਰ ਲੈਣਾ ਚਾਹੀਦਾ ਹੈ ਥੋੜ੍ਹਾ
ਹਾਂ, ਤੇ ਮੈਂ ਨਾ ਟੈਸਟ ਕਰਾ ਕੇ, ਤੇ ਰਿਪੋਰਟ ਤੈਨੂੰ ਦਿਖਾ ਦਾਂਗੀ ਮੈਂ
ਹਾਂਜੀ -ਹਾਂਜੀ
ਹੈ ਨਾ, ਤੇ ਫੇਿਰ ਦੱਸ ਦੇਗਾ ਡਾਕਟਰ ਕੀ ਚੀਜ਼- ਕਿਹੜੀ ਚੀਜ਼ ਚਾਹੀਦੀ ਜੀ, ਕੇਹੜੀ ਦਵਾਈ ਚਲੇ ਗਏ,
ਥੋੜ੍ਹਾ ਜਿਹਾ ਐਹ ਵੀ ਹੈ, ਕਿ ਮਤਲਬ ਅਹ ਥੋੜ੍ਹਾ ਜਿਹਾ ਆਪਣਾ ਸਕਿੰਨ ਨੂੰ ਜੇਹੜਾ ਹੈ, ਤੁਸੀਂ ਮਤਲਬ ਉਹਨੂੰ ਮਤਲਬ ਪਾਣੀ ਤੁਸੀਂ ਪੂਰਾ ਪੀਓ, ਤਾਂ ਕਿ ਸਕਿੰਨ ਨੂੰ ਪਾਣੀ ਬੜੀ ਜ਼ਰੂਰਤ ਪੈਂਦੀ ਹੈ ਸਕਿੰਨ ਨੂੰ
ਨਹੀਂ ਹੁਣ ਤਾਂ ਪਾਣੀ ਬਥੇਰਾ ਪੀਲੇ ਗਰਮੀ ਕਰਕੇ ਦੋ -ਦੋ ਮਿੰਟ ਬਾਅਦ ਪਾਣੀ ਦੀ ਪਿਆਸ ਲੱਗਦੀ ਏ,
ਹਾਂਜੀ -ਹਾਂਜੀ ਕਈ ਵਾਰ ਨਾ ਕੀ ਹੁੰਦਾ ਏ, ਕਿ ਸਾਡੀ ਮਤਲਬ ਪਾਣੀ ਦੀ ਕਮੀ ਹੋ ਜਾਂਦੀ ਹੈ ਸਰੀਰ ਤੇ ਉੱਥੇ ਐਲਰਜੀ ਦੇ, ਰਿਐਕਸ਼ਨ ਹੋ ਜਾਂਦੇ ਨੇ ਕਈ
ਅੱਛਾ ਹ
ਹਾਂਜੀ, ਮੇਰਾ ਇੱਕ ਰਿਸ਼ਤੇਦਾਰ ਹੈਗੇ ਸੀ ਉਹ ਉਹਨਾਂ ਨੂੰ ਵੀ ਇਏਦਾਂ, ਮਤਲਬ ਸਕਿੰਨ ਪਿਗਮੈਂਟੇਸ਼ਨ ਬਹੁਤ ਹੋ ਰਹੀ ਸੀ।
ਅੱਛਾ ਫਿਰ
ਤੇ ਉਹਨਾਂ ਨੂੰ ਮੈਂ ਦੱਸਿਆ, ਕਿ ਤੁਸੀਂ ਇੱਕ ਵਾਰ ਜੋ ਆਪਣਾ ਠੰਡੇ ਪਾਣੀ ਨਾਲ ਰਾਤੀ ਜੋ-ਏ ਫੇਸ ਫਿਰ ਡੁਬੋ ਕੇ ਦੇਖੋ, ਪੰਜ, ਦਸ -ਮਿੰਟ ਤੇ ਦੋ ਤਿੰਨ ਵਾਰ ਐਸਾ ਕਰੋ ਤੇ ਦੇਖੋ ਫਿਰ, ਤੁਹਾਨੂੰ ਬੜਾ ਆਰਾਮ ਮਿਲੇਗਾ।
ਅੱਛਾ
ਕਿਉਂਕਿ, ਕਈ ਵਾਰ ਏਹ ਨਾ ਹੁੰਦਾ ਹੈ ਕਿ ਸਾਡੀ ਸਕਿੰਨ ਨੂੰ ਜ਼ਰੂਰਤ ਹੁੰਦੀ ਏ, ਠੰਡਾ ਪਾਣੀ ਕੀ ਕਰਦਾ ਸਾਡੇ ਜੇਹੜੀ ਫੇਸ ਦੇ ਉੱਤੇ ਜੇਹੜੀ ਵੀ ਬਲੱਡ ਵੈਸਲ ਹੁੰਦੀ ਏ, ਉਹਦਾ ਖੂਨ ਦਾ ਉਹ ਜਾਂ ਜੇਹੜਾ ਦੋਰਾ ਹੁੰਦਾ ਯੋਗ ਦਾ,
ਅੱਛਾ -ਅੱਛਾ ਹਾਂ ਐਸ ਸਹੀ ਹੈ, ਹਮ ਹਮ
ਪਾਣੀ ਦੇ ਆਪਣੇ ਬਹੁਤ ਫ਼ਾਇਦੇ ਨੇ,
ਹਮ -ਹਮ
ਨਾਲੇ ਤੁਸੀਂ ਕਈ ਅ, ਏ, ਔ, ਏ ਵੀ ਹੋ ਸਕਦਾ, ਕਿ ਅੰਦਰੋਂ ਕੋਈ ਬੈਕਟੀਰੀਆ ਇਨਫੈਕਸ਼ਨ ਹੋਵੇ ਤੇ ਉਹ ਤੇ ਰਿਪੋਰਟ ਕਰਕੇ ਈ ਪਤਾ ਲੱਗੇਗਾ।
ਹਾਂ, ਕਰਾਵਾਂਗੀ ਮੈਂ ਰਿਪੋਰਟ ਇੱਕ ਵਾਰੀ ਵੈਸੇ ਐ ਵਾਲਾ ਨਈ ਵਧੀਆ ਠੰਡੇ ਪਾਣੀ ਨਾਲ ਬਰਫ਼ ਫਰਕ ਪਾਾਈਆਂ ਸਕਾਈ ਕਰਨ ਹਾਂ
ਇੱਕ ਨੁਕਸਾ ਹੈਗਾ,
ਵੈਸੇ, ਬਰਫ਼ ਦਾ ਟੁਕੜਾ ਲੈ ਕੇ ਵੀ, ਚਿਹਰੇ ਤੇ ਲਗਾ ਸਕਦੇ ਹਾਂ। ਅਸੀਂ ਮਸਾਜ ਕਰ ਸਕਦੇ ਹਾਂ ਹਨਾ।
ਹਾਂਜੀ- ਹਾਂਜੀ
ਸਹੀ ਗੱਲ ਏ,
ਛੋਟੀ ਚੀਜ਼ਾਂ ਹੁੰਦੀਆਂ ਨੇ, ਮਤਲਬ ਬੜੀ ਫਾਇਦੇ ਕਰਦੀਆਂ ਨੇ
ਹਮ -ਹਮ, ਹਮ ਵਧੀਆ ਹੋਰ
ਬਸ ਤੁਸੀਂ ਸੁਣਾਓ? ਹੋਰ ਕੀ ਕਰਦੇ ਪਏ ਸੀ।
ਗਰਮੀ ਬੜੀ ਪੈ ਰਹੀ, ਲਾਈਟ ਵਗੈਰਾ ਆ ਰਹੀ ਉੱਧਰ
ਹਾਂਜੀ, ਲਾਈਟ ਤੇ ਇੱਥੇ ਆ ਰਹੀ ਸੀ। ਪਰ ਫੇਸ ਨਹੀਂ ਆ ਰਹੀ ਸੀ। ਕਈ ਵਾਰ, ਸ਼ੋਰਟ ਸਰਕਿਟ ਹੋ ਜਾਂਦੀ ਨਾ, ਗਰਮੀ ਚ ਹਾਂਜੀ
ਤੇ ਐਂ ਤੁਹਾਡੀ ਤਾਂ ਰੋਡ ਜਿਹੜੀ ਬਣਦੀ ਪਈ ਸੀ, ਉਹ ਹੋ ਗਈ ਕੰਪਲੀਟ ਉੱਧਰ
ਹਾਂਜੀ -ਹਾਂਜੀ ਪੂਰਾ, ਮਤਲਬ ਬਣ ਗਈ ਏ
ਅੱਛਾ, ਨਹੀਂ ਪਹਿਲੇ ਬੰਨੀ ਨਹੀਂ ਸੀ, ਨਾ ਬੜੀ ਉਹ ਹੋ ਰਹੀ ਸੀ ਪਰੇਸ਼ਾਨੀ
ਹਾਂਜੀ, ਹੁਣ ਤੇ ਬਣ ਗਈ ਏ ਸਾਰੀ ਅੱਜ -ਕੱਲ੍ਹ ਗਰਮੀ ਇੰਨੀ ਵੱਧ ਰਹੀ ਹੈ ਕਿ, ਮਤਲਬ ਜਿਹੜਾ ਸੀਮੈਂਟ ਹੈਗਾ ਏ ਸੀਮੈਂਟ ਵੀ, ਅੱਗ ਛੱਡਦਾ ਪਿਆ ਏ ਜਿਹੜੀ ਇੰਨੀ ਵੱਡੀ, - ਵੱਡੀ ਬਿਲਡਿੰਗਾਂ ਨੇ, ਉਹਨਾਂ ਦੇ ਅੰਦਰ ਇੰਨੀ ਗਰਮੀ ਪੈਦਾ ਹੋ ਜਾਂਦੀ, ਹੈ ਸੀਮੈਂਟ ਦੀਆਂ
ਗਰਮੀ ਬਹੁਤ ਏ, ਬਾਹਰ ਨਿਕਲੋ ਨਾ ਤੇਵੇਂ ਲੱਗਦਾ ਪਤਾ ਨਹੀ ਕੋਈ ਗਰਮ ਹੀਟਰ, ਲੱਗੇ ਹਵਾ ਗਰਮ
ਅੱਜ -ਕੱਲ੍ਹ ਗਲੋਬਲ ਵਾਰਮਿੰਗ ਬਹੁਤ, ਵੱਧ ਗਈ ਹੈ ਨਾ
ਹਾਂ, ਸਹੀ ਗੱਲ, ਏ ਹੁਣ ਇਹ ਦੇਖ ਲਓ ਇਹ ਦੇਖ ਲਓ ਹੁਣ ਇਹ ਸਾਡੇ ਸਾਮਣੇ ਨਾ ਕੋਠੀ ਬਣੀ ਜਾਂਦੀ, ਫਲੈਟ ਬਣੇ ਦੇ ਨੇ ਇੱਕ -ਇੱਕ ਫਲੈਟ ਚ ਦੋ- ਦੋ ਤਿੰਨ- ਤਿੰਨ ਏ ਸੀ ਲੱਗੇ ਹੋਏ ਨੇ, ਤੇ ਉਹ ਗਰਮੀ ਕਿੱਥੇ ਜਾਏਗੀ
ਹਾਂਜੀ, ਹੈ ਏਸੀ ਦੇ ਜਿਹੜੇ ਕੰਪ੍ਰੈਸਰ ਹੁੰਦੇ ਨੇ, ਆ ਬੜੀ ਗਰਮੀ ਫੇਕਦੇ ਨੇ
ਕਿੱਥੇ ਜਾਣਗੇ, ਹ ਹੁਣ ਤਾਂ ਹ ਹਰ ਕਿਸੇ ਦੇ ਘਰ, ਲੱਗੀ ਦੀ ਏ ਸੀ ਹੁਣ ਪਹਿਲੇ ਨਹੀਂ ਸੀ ਇਤਨਾ
ਹੁਣ ਤੇ, ਕਹਿਣ ਲੱਗੇ ਨੇ ਕਿ, ਆਉਣ ਵਾਲੇ ਟਾਈਮ ਚ ਦਸ ਪੰਜ, ਪੰਜ ਤੋਂ ਲੈ ਕੇ ਦਸ ਡਿਗਰੀ, ਸੈਲਸੀਅਸ ਟੈਂਪਰੇਚਰ ਵੱਧ ਜਾਏਗਾ ਹਾਂਜੀ- ਹਾਂਜੀ ਤੇ ਜਿਹੜਾ ਸਾਰਾ ਗਲੋਬਲ ਵਾਰਮਿੰਗ ਹੈਗਾ, ਲੋਕੀ ਪ੍ਰਦੂਸ਼ਣ ਕਰ ਜਿਵੇਂ ਨੇ, ਇਹਨਾ ਜਿਹੜਾ ਉਹਨਾਂ ਦਾ ਏ ਸੀ, ਚੱਲਦੇ ਪਏ ਨੇ ਪੇੜ ਨੂੰ, ਕੱਟੀ ਜਾ ਰਹੇ ਨੇ ਪੇੜਾਂ ਨੂੰ
ਆ ਸਹੀ ਗੱਲ ਹੈ।
ਸਾਡੇ ਜਿਹੜੇ ਉਹ, ਸਾਡੀ ਸਾਨੂੰ ਜਿਹੜਾ ਉਹ ਠੰਡਕ, ਪਹੁੰਚਾਉਂਦੇ ਨੇ ਉਹ ਗਰਮੀ ਨੂੰ ਜਿਹੜਾ, ਆਪਣੇ ਅੰਦਰ ਟਰੈਪ ਕਰ ਲੈਂਦੇ ਨੇ
ਹਾਂ, ਆਕਸੀਜਨ ਛੱਡਦੇ ਨੇ,
ਹਾਂਜੀ, ਜਿੰਨੇ ਪੇੜ ਹੋਣਗੇ, ਓਨੀ ਤੁਹਾਨੂੰ ਗਰਮਹਟ ਘੱਟ ਲੱਗੇਗੀ ਤਾਂ ਹੀ ਤੇ, ਅੱਜ- ਕੱਲ੍ਹ ਲੋਕੀ ਸਮਝਦੇ ਨਹੀਂ ਹੈਗੇ, ਪੇੜ ਕੱਟੀ ਜਾ ਰਹੇ ਨੇ ਆਪਣੇ ਫਾਇਦੇ ਵਾਸਤੇ, ਆਪਣੇ ਪੈਸੇ ਕਮਾਉਣ ਵਾਸਤੇ
ਹੂ, ਅਰੇ ਬੜਾ ਮਾਹੋਲ ਖਰਾਬ ਚੱਲ ਰਿਹਾ
ਤੁਹਾਨੂੰ ਕੀ ਲੱਗਦਾ ਏ, ਮਤਲਬ ਆਉਣ ਵਾਲੇ ਟਾਈਮ ਚ ਅ ਸਰਵਾਈਵ ਕਰ ਪਾਣਗੇ, ਜਿਹੜੇ ਬੱਚੇ ਹੈਗੇ ਨੇ, ਅੱਜ ਕੱਲ੍ਹ ਦੇ
ਨਹੀਂ ਕਰ ਪਾਉਣਗੇ, ਅਸੀਂ ਤੇ ਕਰ ਲਿਆ ਜੋ ਕਰਨਾ ਸੀ। ਇਨ੍ਹਾਂ ਦੇ ਵਾਸਤੇ ਤਾਂ, ਬੜੀ ਮੁਸ਼ਕਿਲ ਏ
ਉਹਨਾਂ ਨੂੰ ਤੇ, ਬਸ ਚ ਉਤਰ ਦੇ, ਮਤਲਬ ਬੱਸ ਚ ਜਾ, ਏਸੀ, ਤੇ ਘਰ ਆਓ ਤੇ ਏਸੀ, ਸਕੂਲੋਂ ਆਵਾਂਗੇ
ਹਾਂ, ਇਸ ਚੀਜ਼ ਨਾਲ ਤੇ, ਇਹਨਾਂ ਨੂੰ ਬੜਾ ਨੁਕਸਾਨ ਏ ਅੱਗੇ ਜਾ ਕੇ, ਪਤਾ ਨਹੀ ਕੀ ਕਰਨਗੇ ਫਿਰ, ਬੱਚਿਆਂ ਵਾਸਤੇ ਤਾਂ ਬੜਾ ਨੁਕਸਾਨ
ਜਿਹੜਾ ਸਾਡਾ ਗਲੋਬਲ ਵਾਰਮਿੰਗ, ਮੇਨ ਜਿਹੜਾ ਕੋਜ ਹੈਗਾ ਏ ਓ ਸਾਡਾ ਇਹੀ ਏ ਕਿ ਮਤਲਬ ਮਤਲਬ ਅਸੀਂ ਜੇੜਾ ਏਸੀ ਦੇ ਉੱਤੇ ਬੋਤ ਡਿਪੈਂਡ ਹੈਗੇ ਆਂ। ਤੁਸੀਂ ਹੋਰ ਕੇੜੇ ਬਾਰ ਦੇਸ਼ਾਂ 'ਚ ਜਾਓਗੇ ਤੇ ਤੁਹਾਨੂੰ ਪਤਾ ਲੱਗੇਗਾ ਉੱਥੇ ਤੇ ਏ ਸੀ ਹੁੰਦੇ ਈ ਨਈ ਹੈਗੇ।
ਹਾਂ ਸਈ ਗੱਲ ਏ।
ਤੇ ਜੇੜੇ ਨੇ ਓ ਘਰ ਹੀ ਐਸਾ ਬਣਾਂਦੇ ਨੇ ਓ ਠੰਡੀ ਹਵਾ ਘਰ ਦੇ ਅੰਦਰ ਆਂਦੀ ਏ।
ਦੇਸ਼ਾਂ ਵਿੱਚ ਠੰਡਕ ਹੁੰਦੀ ਗਰਮ ਵੀ ਹੁੰਦੇ ਨੇ ਦੇਸ਼ ਲੇਕਿਨ ਓ-ਓ ਉੱਥੇ ਦਾ
ਪੇੜ ਪੌਦੇ ਬੋਤ ਲਗਾਏ ਦੇ ਨੇ ਓ ਸਮਝਦੇ ਨੇ।
ਹੋਰ ਉੱਥੇ ਦਾ ਮੋਲ ਅਲੱਗ ਇੱਥੇ ਦਾ ਮੋਲ ਤੂੰ ਉੱਥੇ ਦਾ ਅਲੱਗ ਈ ਮੋਲ ਉਥੇ ਬੋਤ ਪੇੜ ਪੌਦੇ ਲੱਗੇ ਦੇ ਨੇ ਉੱਥੇ ਓ ਦੂਰ-ਦੂਰ ਤੱਕ ਦਿਖਾਈ ਨੀ ਦਿੰਦੀ ਕੋਈ ਵੀ ਚੀਜ਼ ਗਲਤ
ਹਾਂਜੀ ਅੱਜ ਕੱਲ੍ਹ ਪੋਲਿਊਸ਼ਨ ਇੰਨਾ ਵੱਧ ਗਿਆ ਏ ਜੇੜਾ ਜਿੱਥੇ ਤੁਸੀਂ ਤੁਸੀਂ ਜਾਓਗੇ ਓਥੇ ਤੁਹਾਨੂੰ ਮਤਲਬ ਪੋਲਿਊਸ਼ਨ ਮਿਲੇਗਾ ਪਾਣੀ ਚ, ਹਵਾ 'ਚ
ਹਾਂ ਬਾਰ ਦੇਸਾਂ 'ਚ ਨੀ ਹੈਗਾ ਏ ਕੰਮ ਬਾਰ ਦੇਸਾਂ ਵਿੱਚ ਸਭ ਸਾਫ਼ ਸਫ਼ਾਈ ਐ ਬੜੀ
ਹਾਂਜੀ ਸਾ
ਤੇ ਲੋਕ ਇੱਥੋਂ ਛੱਡ-ਛੱਡ ਕੇ ਭੱਜਦੇ ਪਏ।
ਸਾਨੂੰ ਹੋਣਾ ਚਾਈਦੈ ਏ ਕਿ ਆਪਣਾ ਮਤਲਬ ਦੇਸ਼ ਨੂੰ ਅਸੀਂ ਸਾਫ਼ ਰੱਖ ਖੀਏ ਸਾਫ਼ ਹਵਾ 'ਚ ਰਹੀਏ ਸਾਫ਼ ਪਾਣੀ ਪੀਏ ਤਾਂ ਕੀ ਅਸੀਂ ਵੀ ਅੱਗੇ ਵੱਧ ਸਕੀਏ ਓਨਾਂ ਦੀ ਦੇਸ਼ਾ ਵਰਗੇ ਅਕਣ ਅੱਗੇ ਵੱਧ ਸਕੀਏ।
ਹਾਂ ਸਈ ਗੱਲ ਏ।
ਅ ਸਾਡੇ ਲੋਕਾਂ ਦੀ ਹੀ ਜਿੰਮੇਦਾਰੀ ਏ ਅਸੀਂ ਜਾਦਾ ਤੋਂ ਜਾਦਾ ਪੇੜ ਲਗਾਈਏ।
ਹਾਂ ਸਈ ਗੱਲ ਆ ਕੱਲ ਤੋਂ ਸ਼ੁਰੂ ਕਰੀਏ ਫਿਰ ਪੇੜ ਲਾਗਾਣਾ ਅਸੀਂ ਲਗਾਈਏ ਪੇੜ
ਕੈਨਾ ਵਾ ਹਰ ਇੱਕ ਘਰ 'ਚ ਇੱਕ ਨਾ ਇੱਕ ਪੇੜ ਤੇ ਜ਼ਰੂਰ ਲਗਾਣਾ ਚਾਈਦਾ ਏ।
ਹੁਣ ਪੇੜ ਕਿੱਥੇ ਲਗਾਈਏ ਗਲੀਆਂ ਦੇ ਵਿੱਚ ਮਕਾਨ ਹੀ ਯਾਂ ਗਾਰਡਨ ਹੋਏ ਕੋਈ ਜਗ੍ਹਾ ਹੋਵੇ ਕਿੱਥੇ ਲਗਾਏ ਬੰਦਾ
ਨਈ ਜ਼ਰੂਰੀ ਨੀ ਤੁਸੀਂ ਛੋਟੇ-ਛੋਟੇ ਪੌਦੇ ਤੋਂ ਸ਼ੁਰੂਆਤ ਕਰ ਸਕਦੇ ਓ। ਕੈਂਦੇ ਨਾ ਇੱਕ ਛੋਟੀ ਜੀ ਸ਼ੁਰੂਆਤ ਈ ਬੋਤ ਵੱਡਾ ਚੇਂਜ ਲੈ ਆਂਦੀ ਐ।
ਸਈ ਗੱਲ ਏ।
ਹਾਂਜੀ ਛੋਟੇ-ਛੋਟੇ ਪੌਦੇ ਲਗਾ ਲੀਏ ਮਤਲਬ ਗਾਰਡਨ ਬਣਾ ਲਿਆ।
ਹੁਣ ਪੌਦੇ ਲਗਾਨ ਇੱਥੇ ਕੋਈ ਜਗ੍ਹਾ ਵੀ ਤਾਂ ਹੋਏ ਰੋਡ ਤੇ ਵੇਖ ਲੋ ਲੰਮੀਆਂ-ਲੰਮੀਆਂ ਚੋੜੀਆਂ-ਚੋੜੀਆਂ ਰੋਡਾਂ ਬਣਾਈ ਜਾਂਦੇ ਨੇ ਜੇ ਪੈਲੇ ਜਗ੍ਹਾ ਹੁੰਦੀ ਸੀ ਸਾਈਡਾਂ ਦੇ ਵਿੱਚ ਪੋ ਪੇੜ ਪੌਦੇ ਲਗਾਣ ਵਸਤੇ ਹੁਣ ਉਨ ਜਗ੍ਹਾਵਾਂ ਤੇ ਈ ਲੋਕਾਂ ਨੇ ਹੋਟਲ ਬਣਾ ਲਏ ਘਰ ਬਣਾ ਲਏ ਪਤਾ ਨਈ ਕੀ-ਕੀ ਬਣਾ ਲਿਆ। ਪੈਲੇ ਨੀ ਹੁੰਦਾ ਸੀ ਏ ਪੈਲੇ ਤੇ ਸੜਕ ਦੇ ਉ ਹਾਂ। ਸੜਕ ਦੇ ਕਿਨਾਰਿਆਂ ਦੇ ਉੱਤੇ ਪੇੜ ਹੁੰਦੇ ਸੀ। ਸੜਕਾਂ ਦੇ ਉੱਤੇ ਹੁਣ ਉਨ ਜਗ੍ਹਾਵਾਂ ਤੇ ਉਨਾਂ ਨੇ ਆਪਣਾ ਈ ਟਿਕਾਣੇ ਬਣਾ ਲੇ ਨੇ ਤੇ ਪੇੜ ਪੌਦੇ ਕਿੱਥੇ ਲੱਗਣਗੇ।
ਹਾਂਜੀ-ਹਾਂਜੀ
ਐ ਹੁਣ ਸੜਕਾਂ ਤੇ ਪੈਲੇ ਹਾਈਵੇ ਨੀ ਹੁੰਦੇ ਸੀ ਤਾਂ ਪੇੜ ਪੌਦੇ ਬੜੇ ਹੁੰਦੇ ਸੀ। ਸਾਈਡਾਂ ਦੇ ਵੀ ਹਨਾ ਇੱਧਰ ਉਧਰ ਰੋਡ ਤੇ ਸਿਰਫ਼ ਪੇੜ ਪੌਦੇ ਹੁੰਦੇ ਸੀ। ਹੁਣ ਹਾਈਵੇ ਬਣ ਗਏ ਨੇ ਓਥੇ ਵੀ ਨੀ ਲੱਗ ਸਕਦੇ ਪੇੜ ਪੌਦੇ ਕਿੱਥੇ ਲੱਗ ਸਕਦੇ ਨੇ।
ਹਾਂਜੀ ਸਈ ਗੱਲ ਏ।
ਸਭ ਚੇਂਜ ਹੋ ਗਿਐ ਬੜਾ ਚੇਂਜ ਆ ਗਿਐ। ਫੇਰ ਕੀ ਕੀਤਾ ਜਾਏ?
ਛੋਟੀ ਸ਼ੁਰੂਆਤ ਕਰ ਸਕਦੇ ਆ ਅਪਣੇ ਗਮਲੇ ਲਗਾ ਸਕਦੇ ਆ ਅਸੀਂ।
ਹਾਂ ਕਾਰ ਵੀ ਲਗਾ ਸਕਦੇ ਆ ਗਮਲੇ ਵਗੈਰਾ।
ਹਾਂਜੀ ਨਾਲ ਥੋੜ੍ਹਾ ਐ ਕਿ ਅਸੀਂ ਆਪਣਾ ਪ੍ਰੋਟੈਸਟ ਵੀ ਕਰ ਸਕਦੇ ਆ। ਮਤਲਬ ਜੇੜੀ ਜ਼ਮੀਨਾਂ ਦੇ ਉੱ ਤੇ ਨੇ ਜਾ ਕੇ ਅਸੀਂ ਜਿੱਥੇ ਗੈਰ ਕਾਨੂੰਨੀ ਬਿਲਡਿੰਗਾਂ ਬਣਦੀ ਪਿਆ ਨੇ ਓਨਾਂ ਨੂੰ ਅਸੀਂ ਪ੍ਰੋਟੈਸਟ ਕਰ ਸਕਦੇ ਆ ਬੋਤ ਤਰੀਕੇ ਨੇ।
ਹਾਂ ਸਈ ਗੱਲ ਏ।
ਹਾਂਜੀ।
ਬੋਤ ਕੁਛ ਕਰ ਸਕਦੇ ਕਰਨ ਨੂੰ ਤਾਂ ਕਰ ਵੀ ਸਕਦੇ ਆ ਲੇਕਿਨ ਸਾਡੇ ਕਰਨ ਨਾਲ ਕੀ ਹੋਏਗਾ ਸਭ ਦੇ ਕਰਨ ਨਾਲ ਹਾਂ ਸਈ ਗੱਲ ਏ ਮੋਦੀ ਸਰਕਾਰ ਕੋਲ ਜਾਣਾ ਪਏਗਾ।
ਹਾਂਜੀ-ਹਾਂਜੀ-ਹਾਂਜੀ।
ਓ ਕਏਗਾ ਮੈਂ ਈ ਆ ਸਾਰਾ ਕੁੱਛ ਗੈਬ ਕਰ ਦਿੱਤਾ।
ਹਾਂਜੀ-ਹਾਂਜੀ।
ਹੋਰ ਕਹੇਗਾ ਤੁਸੀਂ ਕੌਣ ਹੁੰਦੇ ਓ ਕਰਨ ਵਾਲੇ। ਹੋਰ ਕੀ ਬੜੀ ਬਰਬਾਦੀ ਹੋ ਗਈ ਦੇਸ਼ ਦੀ।
ਬੋਤ ਵਧੀਆ ਲੱਗਿਆ ਗੱਲ ਕਰਕੇ ਤੁਆਡੇ ਨਾਲ।
ਓਕੇ ਸਾਸ ਸ਼੍ਰੀ ਕਾਲ।